ਕੀ ਹਾਲ ਏ?
ਸਾਸਰੀ ਕਾਲ ਭਾਜੀ ਕੀ ਹਾਲ ਐ।
ਸਾਸਰੀ ਕਾਲ ਵਦੀਆ-ਵਦੀਆ ਭਾਜੀ ਤੁਸੀਂ ਸੁਨਾਓ
ਹੋਰ ਘਰ ਪਰਿਵਾਰ ਵਦੀਆ ਜੀ।
ਵਦੀਆ ਭਾਜੀ ਵਦੀਆ, ਤੁਸੀ ਸੁਨਾਓ ਵਦੀਆ ਸਬ।
ਸਬ ਵਦੀਆ ਜੀ ਸਬ। ਹੋਰ ਕੀ ਕਰ ਰਏ ਜੀ ਯਾਰ ਹਾਂਜੀ ਖਾ ਲਈ ਏ ਖਾਲੀ-ਖਾਲੀ ਜੀ।
ਕੀ ਹਾਤਾ ਫੇਰ
ਮੈਂ ਤਾਂ ਜੀ ਬਾਜਾਰੋਂ ਈ ਖ਼ਾ ਲਿਆ ਜੀ ਸਾਂਬਰ, ਡੋਸਾ।
ਅੱਛਾ-ਅੱਛਾ, ਚਲੋ ਵਦੀਆ। ਮੈਂ ਅਰਬੀ ਖਾਦੀ ਐ ਘਰ ਬਨੀ ਹੋਈ। ਹਾਂਜੀ-ਹਾਂਜੀ।
ਮੈਂ ਤੁਆਡੇ ਨਾਲ ਗੱਲ ਕਰਨੀ ਸੀ ਬੈਂਕ ਦੇ ਬਾਰੇ ਕੁਛ।
ਜੀ।
ਮੈਂ ਕੈ ਰੇਆਂ ਤੁਆਡੇ ਨਾਲ ਗੱਲ ਕਰਨੀ ਸੀ ਬੈਂਕ ਦੇ ਬਾਰੇ ਕੁਛ।
ਹਾਂਜੀ-ਹਾਂਜੀ ਦੱਸੋ
ਮੈਂ ਕੈ ਰੇਆਂ ਸਿੱਦਾ ਬੈਂਕ ਤੇ ਗਿਆ ਜੀ ਮਤਲਬ ਉੱਥੇ ਪੈਸੇ ਸੇਫ ਰਹਿੰਦੇ ਨੇ ਬੈਂਕ ਹੈਗਾ।
ਕਿਹੜਾ ਬੈਂਕ ਕਹਿ ਰੇ ਉ? ਹਾਂਜੀ- ਹਾਂਜੀ ਸੇਵ ਰਹਿੰਦੇ ਨੇ। ਬੈਂਕ, ਬੈਂਕ, ਬੈਂਕ ਤਾਂ ਹੁੰਦੇ ਹੀ ਪੈਸੇ ਸੇਵ ਕਰਨ ਆਸੇ ਹੁੰਦਾਂ।
ਨਹੀਂ ਭਾਜੀ ਉਹ ਤੇ ਗੱਲ ਸਹੀ ਹੈ ਮੈਂ ਤੁਹਾਡੇ ਸਲਾਹ ਲੈ ਰਹਾਂ।
ਹਾਂਜੀ- ਹਾਂਜੀ ਨਹੀਂ ਅੱਜ-ਕੱਲ ਉਹ ਵੀ ਅਫਵਾਹ ਚੱਲੀ ਦੀ ਨਾ ਬੀ ਬੈਂਕ ਚੋਂ ਪੈਸੇ ਕਢਵਾ ਲੋ, ਤੁਸੀਂ ਉਹਨੂੰ ਸੁਣ ਕੇ ਤੇ ਨੀ ਕਹਿ ਰਹੇ।
ਨਹੀਂ-ਨਹੀਂ।
ਹਾਂਜੀ ਸੇਫ ਹੁੰਦਾ ਉਹਦੇ ਤੇ ਸੇਫ ਹੁੰਦਾ ਬੈਂਕ।
ਹਾਂਜੀ-ਹਾਂਜੀ ਨਹੀਂ ਜਿੱਦਾਂ ਉਹ ਹੁੰਦਾ ਜੀ ਕਰੰਟ ਅਕਾਊਂਟ ਹੁੰਦਾ ਹੈ, ਹੋਰ ਸੇਵਿੰਗ ਅਕਾਊਂਟ ਹੁੰਦਾ ਐ, ਇਹਦਾ ਕੀ ਮਤਲਬ ਹੁੰਦਾ ਜੀ।
ਸੇਵਿੰਗ ਅਕਾਊਂਟ ਬਣਾਉ ਹੁੰਦਾ ਹੈ ਜਿੱਥੇ ਅਸੀਂ ਪੈਸੇ ਕਰਈਏ ਤੇ ਕੁਛ ਇੰਟਰਸਟ ਤੇ ਸਾਨੂੰ ਮਤਲਬ ਹਰ ਮਹੀਨੇ ਮਿਲਦਾ ਰਹਿੰਦਾਂ। ਤੇ ਪੈਸੇ ਥੋੜੇ-ਥੋੜੇ ਸੇਵ ਹੋ ਕੇ ਵੱਧਦੇ ਰਹਿੰਦੇ ਨੇ ਪੈਸੇ।
ਹਾਂਜੀ-ਹਾਂਜੀ।
ਕਰੰਟ ਅਕਾਊਂਟ ਹੋ ਗਿਆ ਆਪਣਾ ਜਿਵੇਂ ਬਿਜਨਸਮੈਨ ਖੋਲਦਾ ਐ। ਜਿਵੇਂ ਲੋਨ ਵਗੈਰਾ ਲੈਣਾ ਹੋਵੇ, ਅਸੀਂ ਆਪਣੇ ਜਿੰਨਾ ਸਾਡੇ ਕੋਲ ਬੈਲੇਸ ਹੋਏਗਾ। ਅਸੀਂ ਉਹ ਉਸ ਤੋਂ ਜ਼ਿਆਦਾ ਅਸੀਂ ਉਸ ਤੋਂ ਜ਼ਿਆਦਾ ਵਿਡਰੋਅ ਕਰ ਸਕਦੇ ਹਾਂ ਆਪਣੇ ਬੈਲੇਸ ਚ। ਓਹ ਸ਼ੋਰਟ ਓਹ ਸ਼ੋਰਟ ਟਰਮ ਲੋਨ ਹੀ ਹੁੰਦਾ ਇੱਕ
ਅੱਛਾ ਜੀ।
ਹਾਂਜੀ-ਹਾਂਜੀ।
ਹਾਂ ਮੈਂ ਵੀ ਸੋਚਦਾ ਵਾਂ ਕੀ ਮੈਂ ਵੀ ਸੇਵਿੰਗ ਅਕਾਊਂਟ ਹੀ ਖੁਲਵਾਵਾਂਗਾ।
ਹਾਂਜੀ-ਹਾਂਜੀ ਫਹ ਜੇ ਤੁਸੀਂ ਮਤਲਬ ਸੇਵ ਕਰਨੇ ਪੈੇਸੇ ਅੱਗੇ ਆਸਤੇ ਫਿਊਚਰ ਵਾਸਤੇ ਤਾਂ ਸੇਵਿੰਗ ਅਕਾਊਂਟ ਬੈਸਟ ਹੈ।
ਹਾਂਜੀ ਓਹੀ ਗੱਲ ਆ ਆਪਾਂ ਕਿਹੜਾ ਇਨਾ ਤਕੜਾ ਬਿਜਨਸ ਕਰਨਾ‌।
ਹਾਂਜੀ ਹਾਂ ਸਹੀ ਗੱਲ ਹੈ, ਸਹੀ ਗੱਲ ਹੈ। ਸਹੀ ਗੱਲ ਹੈ। ਬਾਕੀ ਹੁੰਦੇ ਨੇ ਹਾਂਜੀ ਬਸ ਵਧੀਆ ਜੀ ਫਰੀ ਬੈਠੇ ਦੇ ਸੀ ਰੋ ਰੋਟੀ ਖਾਦੀ ਸੀ ਹੁਣੇ ਹਾਂਜੀ। ਹਾਂਜੀ।
ਚਲ ਦੁਕਾਰਾਰ ਆ ਗਿਆ ਜੀ ਤੜਕੀ ਗੁੰਮਣ ਦੀ।
ਨਹੀਂ ਹਜੇ ਤੇ ਬਾਹਰ ਹੀ ਸੀ ਅਸੀਂ ਆਵਾਂਗੇ ਕੱਲ ਪਰਸੋਂ ਤੱਕ। ਹਾਂਜੀ ਹੋਰ ਤੁਸੀਂ ਨੀ ਗਏ ਕਿਧਰੇ ਘੁੰਮਣ।
ਨਹੀਂ ਜੀ ਗਰਮੀ ਬੜੀ ਹੈਗੀ ਹੈ ਕੀ ਕਰੀਏ।
ਓਹ ਵੀ ਗੱਲ ਹੈ ਮੌਸਮ-ਮੌਸਮ ਬਾਰਿਸ਼ ਵਗੈਰਾ ਨਹੀਂ ਆਈ।
ਨਾ ਜੀ ਨਾ ਕਿੱਥੇ ਐਡੀ ਧੁੱਪ ਹੈਗੀ ਹੈ ਜੀਦਾ ਅੰਤ ਨੀ।
ਓ ਤੇ ਹੈ। ਨਹੀਂ ਮਤਲਬ ਬਾਰਿਸ਼ ਆਈ ਸੀ ਮੈਂ ਸੁਣਿਆ ਸੀ, ਤੇ ਪਰ ਗੁੰਮਾ ਨਾਲੋਂ ਨਾਲ ਹੋ ਜਾਂਦਾ ਏ।
ਬਿਲਕੁਲ ਜੀ ਬਿਲਕੁਲ ਪੰਜ, ਦਸ ਮਿੰਟ ਨਾਲ ਬਾਰਿਸ਼ ਨਾਲ ਕੋਈ ਫ਼ਰਕ ਨਹੀਂ ਪੈਂਦਾ ਜੀ।
ਉਸ ਜਿੰਨੀ ਬਾਰਿਸ਼ ਆਏਗੀ ਓਨਾ ਠੀਕ ਜੇ ਘਟ ਬਾਰਿਸ਼ ਆਈ ਨਾ ਸਮਝੋ ਗੁੰਮਾ ਹੋਰ ਹੋਣਾ ਐ।
ਬਿਲਕੁਲ ਜੀ ਬਿਲਕੁਲ।
ਹਾਂ। ਹਾਂਜੀ ਹੋਰ
ਕੋਈ ਗੱਲ ਨਹੀਂ ਜੀ ਭਾਜੀ
ਹੋਰ ਕੀ ਕਰ ਰਹੇ ਸੀ ਭਾਜੀ
ਮਤਲਬ ਕਿਹੜਾ ਅਕਾਉਂਟ ਬੈਸਟ ਹੈਗਾ
ਹਾਂਜੀ ਓਹੀ ਓਹ ਬਸ ਜਿਵੇਂ ਬਿਜਨਸਮੈਨ ਲਾ ਲਓ ਉਹਦੇ ਸਾਰੇ ਕਰੰਟ ਅਕਾਊਂਟ ਹੈ ਤੇ ਸੇਵਿੰਗ ਅਕਾਊਂਟ ਸਾਡੇ ਵਾਸਤੇ, ਮਿਡਲ ਕਲਾਸ ਬੰਦੇ ਵਾਸਤੇ
ਬਿਲਕੁਲ
ਹਾਂਜੀ
ਬਸ ਓਹੀ ਸੋਚਦਾ ਵਾਂ, ਜਿੱਦਾਂ ਬੰਦੇ ਨੇ ਲੋਨ ਲੂਨ ਲੈਣਾ ਨਾ ਹੋਵੇ ਕੋਈ ਦਿੱਕਤ ਨੀ ਆਂਦੀ, ਬੈਂਕ ਬੂੰਕ ਦੇ
ਲੋਨ ਹੀ ਓਹ, ਮਤਲਬ ਓਹ ਡਿਪੈਂਡ ਕਰਦਾ ਤੁਸੀਂ ਕਿਹਦੇ ਨਾਂ ਤੇ ਲੈ ਰਹੇ ਹੋ ਮੈਂ ਤਾਂ ਕਹਿਨਾ ਜੇ ਤੁਹਾਡੇ ਜਿਵੇਂ ਵੱਡੇ ਹੁੰਦੇ ਨੇ ਕੋਈ ਬਜ਼ੁਰਗ ਸੀਨੀਅਰ ਸਿਟੀਜਨ, ਉਹਨਾਂ ਦੇ ਨਾਮ ਤੇ ਲਓਗੇ ਤੁਹਾਨੂੰ ਘੱਟ ਰੇਟ ਔਫ ਇੰਟਰਸਟ 'ਤੇ ਮਿਲੇਗਾ।
ਅੱਛਾ ਅੱਛਾ
ਹਾਂਜੀ ਉਹਨਾਂ ਨਾਮ ਤੇ ਲਓਗੇ, ਜਾਂ ਜਿਵੇਂ ਐਫ ਡੀ ਐਫ ਡੀ ਕਰਾਉਂਦੇ ਹੋ ਐਫ ਡੀ ਓਨਾ ਦੇ ਨਾਮ ਤੇ ਕਰਾਓਗੇ ਤੇ ਇੰਟਰਸਟ ਤੁਹਾਨੂੰ ਜ਼ਿਆਦਾ ਮਿਲੇਗਾ ਓਹਦੇ ਚ, ਰਿਟਰਨ ਜ਼ਿਆਦਾ ਆਏਗਾ ਤੁਹਾਨੂੰ
ਅੱਛਾ ਜੀ
ਹਾਂਜੀ
ਤੇ ਜਿੱਦਾਂ ਆਪਾਂ ਬਜ਼ੁਰਗ ਬੰਦਿਆਂ ਦੇ ਨਾਮ ਤੇ ਕਰਾਇਆ
ਹਾਂਜੀ
ਜੇ ਉਹ ਬੰਦਾ ਜਿੱਦਾਂ ਮਤਲਬ ਡੈਥ ਹੋ ਗਈ ਉਹਨਾਂ ਦੀ ਫੇਰ
ਨਹੀਂ ਉਹ ਤੇ ਜਿਵੇਂ ਦੇਖੋ ਉਹਨਾਂ ਦੀ ਜਿਹੜੀ ਹੋਏਗੀ ਔਲਾਦ ਅੱਗੇ ਜਿਵੇਂ ਅੱਗੇ ਹਾਂਜੀ ਉਹ ਤੇ ਉਹਨਾਂ ਦੇ ਨਾਮ ਤੇ ਜਾਏਗਾ ਨਾ ਸਾਰਾ
ਅੱਛਾ ਅੱਛਾ ਅੱਛਾ
ਹਾਂਜੀ ਉਹ ਉਹਨਾਂ ਦਾ ਨਾਂਵ ਵੀ ਰਹੇਗਾ, ਬਸ ਪ੍ਰੂਫ ਹੋਣਾ ਚਾਹੀਦਾ ਬੀ ਉਹ ਉਹ ਇਹਨਾਂ ਦੇ ਬਈ ਸੰਨ ਸੀ ਜਾਂ ਡੋਟਰ ਸੀ
ਅੱਛਾ ਅੱਛਾਾ ਓ
ਹਾਂਜੀ ਉਹ ਬਾਕੀ ਉਹ ਸੇਫ ਹੀ ਰਹਿੰਦਾ ਸਾਰਾ ਕੁਛ
ਅੱਛਾ ਅੱਛਾ ਜੀ
ਹਾਂਜੀ ਉਹ ਤੇ ਨਾਲ ਜਿਸਲੇ ਜਿਸ ਹਾਂਜੀ ਜਿਸਲੇ ਤੁਸੀਂ ਕਰਾਂਉਦੇ ਹੋ ਨਾਲ ਮੈਨੇਜਰ ਹੁੰਦੇ ਨੇ ਸਾਹਮਣੇ ਇੰਪਲੋਏ ਹੁੰਦੇ ਨੇ ਬੈਂਕ ਵਾਲੇ ਉਹਨਾਂ ਨੂੰ ਪਤਾ ਪਤਾ ਹੁੰਦਾ ਸਾਰੀ ਚੀਜ਼ ਬਈ ਇਹ ਇਹਦੇ ਰਿਲੇਟਿਵ ਨੇ, ਸੰਨ ਏ ਡੋਟਰ ਹੈ ਪਤਾ ਹੁੰਦਾ ਸਾਰਾ
ਹਾਂ ਉਹ ਤੇ ਹੈ ਹੀ, ਉਹ ਤੇ ਸਭ ਡਾਕੂਮੈਂਟ ਉਹਨਾਂ ਦੇ ਕਢਵਾ ਲੈਣੇ ਨੇ
ਹਾਂਜੀ ਹਾਂਜੀ ਉਹਦੀ ਕੋਈ ਟੈਨਸ਼ਨ ਨਹੀਂ ਉਹ ਸਾਰਾ ਸੇਫ ਹੀ ਰਹਿੰਦਾ
ਅੱਛਾ ਅੱਛਾ ਜੀ
ਹਾਂਜੀ
ਮੈਂ ਤੇ ਜੀ, ਇੱਥੇ ਲਾਈਟ ਹੀ ਚਲੇ ਜਾਂਦੀ ਰਾਤੀ ਏਡੀ ਗਰਮੀ ਉਪਰੋਂ
ਉਹ ਆਈ ਓ ਤੇ ਪੰਗਾ ਰਹਿੰਦਾ, ਗਰਮੀ ਚ ਲਾਈਟ ਦੱਸੋ।
ਹੋਏ ਹੋਏ ਬੜਾ ਪਰੇਸ਼ਾਨ ਹੁੰਦਾ ਈ ਬੰਦਾ।
ਪੱਖਾ ਪੱਖਾ ਲਾਓ ਉਹਦਾ ਵੀ ਅਸਰ ਨਹੀਂ ਆਇਆ ਪੱਖੇ ਚ ਪਸੀਨੇ ਆਂਦੇ।
ਗਰਮ-ਗਰਮ ਵਾਅ ਦਿੰਦਾ ਈ ਪੱਖਾ।
ਮੈਂ ਜੇ ਅੰਦਰ ਏ-ਸੀ ਲਗਾਦਾ ਪਰ ਮੈਂ ਬਾਹਰ ਬੈਠਾ ਗੱਲ ਕਰਦਾ ਵਾ ਨਾ। ਤੇ ਪੱਖੇ ਚ ਬੈਠਾ ਤਾਂ ਵੀ ਏਨਾ ਪਸੀਨਾ ਆ ਰਿਹਾ ਪੱਖਾ
ਬਿਲਕ ਬਿਲਕੁਲ ਜੀ ਬਿਲਕੁਲ।
ਹਾਂ।
ਗਰਮੀ ਤਾਂ ਬੜੀ ਗੰਦੀ
ਤਾਂ ਹੀ ਕਿਹਾ, ਸਹੀ ਵੀ ਆ।
ਇੱਥੇ ਇੱਕ ਤੇ ਇੰਨਾ ਲੋਡ ਦਾ ਹੈਗਾ ਏ ਸਾਡੀ ਗਲੀ ਚ।
ਹਾਂ।
ਹਰ ਹਫ਼ਤੇ ਉਡ ਹੀ ਜਾਂਦਾ ਸਾਡਾ ਇੱਥੇ ਫਿਊਜ਼। ਪਤਾ ਕੀ ਐ ਜੀ ਇੱਥੇ ਗਲੀਆਂ ਚ ਫੈਕਟਰੀਆਂ ਹੈਗੀਆਂ ਨੇ।
ਹਾਂ ਓਹੀਓ ਤੇ ਜਿਸ ਹਿਸਾਬ ਦੇ ਗਲੀ ਉੱਤੇ ਨਾ ਟਰਾਂਸਫੋਰਮਰ ਬਹੁਤ ਵੱਡਾ ਚਾਹੀਦਾ, ਵੱਡਾ ਨ ਚਾਹੀਦਾ ਤੇ ਘੱਟੋ ਘੱਟ ਚਾਰ ਪੰਜ ਚਾਹੀਦੇ ਨੇ ਟਰਾਂਸਫੋਰਮਰ।
ਹਾਂ ਸਹੀ ਗੱਲ ਐ ਜੀ।
ਸਾਡੇ ਵੀ ਉੱਥੇ ਅਹ ਸਾਡੇੇ ਇੱਥੇ ਮਤਲਬ ਜਦੋਂ ਅਸੀਂ ਗਏ ਸੀ ਤੇ ਮਕਾਨ ਏਡੇ ਨਹੀਂ ਬਣੇ ਦੇ ਸੀ। ਤੇ ਹੁਣ ਬੜੇ ਮਕਾਨ ਨੇ, ਲੋਡ ਜ਼ਿਆਦਾ ਪੈ ਜਾਂਦਾ ਤੇ ਕਈ ਵਾਰ ਐਸਾ ਹੁੰਦਾ ਰਾਤੀ ਵੋਲਟੇਜ ਬਹੁਤ ਘੱਟ ਆਂਦੀ ਐ ਲੋਡ ਕਰਕੇ। ਕਿੰਨੀ ਵਾਰ ਕੰਪਲੇਂਟ ਵੀ ਕੀਤੀ ਐ ਬਈ ਲਾਉ ਤੁਸੀਂ ਟਰਾਂਸਫੋਰਮਰ ਨਵਾਂ ਲਾਉ। ਜਾਂ ਵੱਡਾ ਲਾਉ ਟਰਾਂਸਫੋਰਮਰ ਉਹ ਸੁਣਦੇ ਹੀ ਨਹੀਂ।
ਓ ਕਿੱਥੇ ਸੁਣਦੇ ਜੀ।
ਓ ਉਹ ਮੰਗਦੇ ਪੈਹੇ।
ਉਹ ਤੇ ਹੈ ਹੀ ਐ, ਹਰ ਚੀਜ਼ ਪੈਸਾ ਮੰਗਦੀ ਐ ਜੀ।
ਸਹੀ ਗੱਲ।
ਸਾਡੀ ਗਲੀ ਚ ਨੋ ਰਾਤੀ ਲੈਟ ਜਾਂਦੀ ਤੇ ਸਵੇਰੇ ਸਹੀ ਕਰਨ ਆਂਦੇ ਨੇ ਉਹਨੂੰ। ਪੰਜ ਸੋ ਰੁਪਏ ਦਿਓ ਤੇ ਉਹ ਲਾਈਟ ਆ ਕੇ ਸਹੀ ਕਰਦਾ।
ਹਾਂ, ਓਹੀਓ ਗੱਲ ਐ ਨਾ ਬਸ।
ਕੋਈ ਆਏ ਤੇ ਸਰਕਾਰੀ ਕੰਮ ਹੈਗਾ ਜਾਂ ਫਰੀ ਚ ਹੋਣਾ ਚਾਹੀਦਾ।
ਹਾਂ ਇਹਨਾਂ ਨੂੰ ਜੇ ਫੜੇ ਗਏ ਕਿਧਰੇ। ਫੇਰ ਤੇ ਫੇਰ ਨੀ ਆ ਫੇਰ ਤਾਂ ਸਜ਼ਾ ਹੀ ਐ ਹਾਂ। ਉਹ ਵੀ ਸਰਕਾਰ ਵੀ ਪਰੂਫ ਮੰਗਦੀ ਨਾ ਪਰੂਫ ਹੈ ਕੋਈ ਤੁਸੀਂ ਅਹ ਕੈਅ ਰਹੇ ਓ ਐਜ ਐਜ।
ਬਿਲਕੁਲ ਜੀ ਬਿਲਕੁਲ।
ਹਾਂ, ਮੰਗਾਈ ਦਾ ਜ਼ਮਾਨਾ ਹੁਣ ਕੀ ਕਰੀਏ।
ਓਹੀ ਤੇ ਹਰ ਬੰਦਾ ਕਹਿੰਦਾ ਆਉਣਾ ਕਿੱਥੋਂ ਪੈ
ਕਿੱਥੇ ਕਿੱਥੇ ਦੇਖੋ ਪਹਿਲੇ, ਸੱਠ ਸੱਤਰ ਰੁਪਏ ਹੁੰਦਾ ਸੀ ਪੈਟਰੋਲ ਹੁਣ ਕਿੱ ਕਿੱਥੇ ਸੌ ਪਾਰ ਹੋ ਗਿਆ, ਇੱਕ ਸੌ ਚਾਰ ਇੱਕ ਸੌ ਪੰਜ ਹਾਂ।
ਮਹਿੰਗਾਈ ਐਨੀ ਵੱਧਦੀ ਜਾ ਰਹੀ ਐ ਜੀ ਵੱਧਦੀ ਜਾ ਰਹੀ ਐ ਕੰਮ ਐਨਾ ਹੈਨੀ ਲੋਕਾਂ ਦਾ।
ਬਹੁਤ ਬਹੁਤ ਬਹੁਤ ਪਰੇਸ਼ਾਨੀ ਹੋ ਰਹੀ ਸਾਰਿਆਂ ਨੂੰ। ਅਮੀਰਾਂ ਨੂੰ ਕੱਖ ਨਹੀਂ ਹੋ ਰਹੀ, ਖਾਲੀ ਹੋ ਰਹੀ ਮਿਡਲ ਕਲਾਸ ਵਾਲਿਆਂ ਨੂੰ।
ਅਮੀਰ ਤੇ ਹੋਰ ਅਮੀਰ ਹੋਈ ਜਾ ਰਿਹਾ ਐ।
ਅਮੀਰ ਤੇ ਖਾਈ ਜਾ ਰਹੇ ਪੈਹੈ, ਉਹਨਾ ਨੂੰ ਕਿੱਥੇ ਫ਼ਰਕ ਪੈਂਦਾ।
ਉਹ ਤੇ ਸਾਰਾ ਪੈਹਾ ਇਨਵੈਸਟ ਕੀਤਾ ਦਾ ਉਹਨਾਂ ਨੇ।
ਹੋਰ!
ਹੋਰ ਪੈਟਰੋਲ ਪੰਪ ਵੀ ਉਹਨਾਂ ਦੇ ਨੇ।
ਸਾਰਾ ਕੁਛ ਓਨਾਂ ਨੂੰ ਦੇਤਾ।
ਉਹੀ ਤੇ
ਰੇਲਵੇ ਸਟੇਸ਼ਨ ਉਹਨਾਂ ਦਾ, ਪੈਟਰੋਲ ਪੰਪ ਉਹਨਾਂ ਦੇ, ਨੈੱਟ ਉਹਨਾਂ ਦਾ ਹੋਰ ਤੋ ਦਿਨ ਦਾ ਪਤਾ ਨਹੀਂ ਕਿੰਨੇ ਕਰੋੜ ਰੁਪਏ ਛਾਪ ਰਹੇ ਨੇ, ਉਹਨਾਂ ਨੂੰ ਕੀ ਫਰਕ ਪੈਣਾ।
ਉਈ ਤੇ ਗੱਲ ਨਾ
ਹੂੰ।
ਆਵੀ ਸਾਰਾ ਗੇਮ ਤੋ ਹੀ ਕਮਾ ਰਹੀਆਂ।
ਇੱਥੇ ਟੈਕਸ ਵੀ ਸਾਡੇ ਕੋਲ ਮੰਗ ਰਹੇ ਨੇ, ਉਹਨਾਂ ਕੋਲ ਇੱਕ ਰੁਪਇਆ ਨਹੀਂ ਲੈ ਰਹੇ ਟੈਕ ਟੈਕਸ ਦੇ ਨਾਮ ਤੇ।
ਓਨਾਂ ਕੋਲ ਕੀ ਲੈਣਾ, ਸਾਰਾ ਚਲਾ ਹੀ ਉਈ ਰਹੇ ਦੇਸ਼।
ਟੈਕ ਟੈਕਸ ਉਹ ਖਾ ਰਹੇ ਨੇ ਸਾਡਾ।
ਹੂੰ ਸਹੀ ਗੱਲ ਐ।
ਹਾਂਜੀ।
ਸਰਕਾਰ ਵੀ ਇੱਥੇ, ਸਰਕਾਰ ਨੇ ਜਿਨਾਂ ਨੂੰ ਵੇਸਤ ਐ, ਓ ਖਾ ਰੀ ਟੈਕਸ
ਹੂੰ, ਸਹੀ ਗੱਲ ਐ, ਹਾਂ।
ਸਰਕਾਰ ਹੀ ਉਹਨਾਂ ਦੀ ਐ, ਕੰਪਨੀ ਕੀ ਆਪਣੀ, ਸਰਕਾਰ ਹੀ ਓਨਾਂ ਦੀ
ਬਿਲਕੁਲ ਜੀ ਬਿਲਕੁਲ।
ਹਾਂਜੀ -ਹਾਂਜੀ।
ਹੋਰ ਦੱਸੋ ਭਾਜੀ?
ਬਹ ਵਧੀਆ ਜੀ, ਤੁਸੀਂ ਸੁਣਾਓ, ਘਰ ਬਾਰ ਕੰਮ ਵਗੈਰਾ ਕੰਮ ਵਗੈਰਾ ਵਧੀਆ ਚੱਲ ਰਿਹਾ?
ਵਧੀਆ ਜੀ ਵਧੀਆ।
ਹਾਂਜੀ -ਹਾਂਜੀ।
ਮੈਂ ਕਿਹਾ, ਏਡੀ ਗਰਮੀ ਲੱਗਦੀ ਬ ਰਾਤੀ ਸੀਗਾ ਆਉਂਦੀ ਨੀਂਦ ਵੀ ਆਉਂ ਪਾਈ ਐ।
ਬਹੁਤ ਜ਼ਿਆਦਾ ਭਾਜੀ, ਗਰਮੀ ਦੀ ਵਾਰ ਤਾਂ ਪਰੇਸ਼ਾਨ ਹੀ ਹੋ ਜਾਣਾ ਐਸ ਛੱਤ ਤੇ ਸੌਂ ਪਰ ਛੱਤ ਤੇ ਸੋਣ ਦਾ ਮੌਸਮ ਵੀ ਨਹੀਂ ਆਇਆ ਹੁਣ।
ਅ, ਹੂੰ
ਛਤ -ਛਤ ਤੇ ਹੋਏ ਨਾ ਕੂਲਰ, ਓਏ ਹੋਏ ਨਜ਼ਾਰੇ ਆ ਜਾਣ ਸੋਣ ਦੇ।
ਬਿਲਕੁਲ ਜੀ ਬਿਲਕੁਲ।
ਛੱਤ ਤੇ ਕੂਲਰ ਲਾਵੇ, ਪਹਿਲੇ ਜ਼ਮਾਨੇ ਚ ਇੰਝ ਹੀ ਕਰਦੇ ਸੀ ਲੋਕੀ, ਪਹਿਲੇ ਫਰਾਟਾ ਲਾਂਦੇ ਸੀ ਪੱਖਾ ਲਾਂਦੇ ਹੀ ਛੱਤ ਤੇ ਸੋ ਗਏ।
ਪਹਿਲੇ ਸਲਾਟਾ ਲਾ ਕੇ ਸੋ ਜਾਂਦੇ ਸੀ, ਪਹਿਲੇ ਇਨਵਾਇਰਮੈਂਟ ਵਧੀਆ ਸੀ ਨਾ।
ਪਹਿਲੇ ਨਾਰ ਇਨਵਾਇਰਮੈਂਟ ਵਧੀਆ ਸੀ, ਪੋਲਿਊਸ਼ਨ ਨਹੀਂ ਜਰਾ ਵੀ, ਪੋਲਿਊਸ਼ਨ ਨਹੀਂ ਸੀ ਤੇ ਮ ਛਰ ਵੀ ਨਹੀਂ ਹੈ ਸੀ, ਹੁਣ ਵੇਖੋ ਛੱਤ ਤੇ ਜਾਓ ਜਰਾ ਮੱਛਰ ਸਾਰੇ ਇੱਕੋ ਬੰਦੇ ਨੂੰ ਪੈਣਗੇ।
ਹੂੰ।
ਉਈ ਗੱਲ, ਚਲੋ ਠੀਕ ਐ ਭਾਜੀ।
ਚਲੋ ਓਕੇ ਭਾਜੀ।